ਹਮ ਸਤਿ ਸ਼੍ਰੀ ਅਕਾਲ। ਬਾਹਰ ਗਏ ਸੀ ਰੋਟੀ ਖਾ ਕੇ, ਬਾਹਰ ਵੋਕ ਵਗੈਰਾ ਕਰਕੇ ਆ ਗਏ ਹਾਂ, ਤੇ ਹੁਣ ਬਸ ਬਿਸਤਰ ਠੀਕ ਕੱਲ ਛੁੱਟੀ ਆ ਤੇ, ਹਾਂ, ਕੱਲ ਛੁੱਟੀ ਆ ਬੱਚੇ ਦੀ ਤੇ ਤਾਂ, ਕਰਕੇ ਥੋੜਾ ਸਾ ਲੇਟ ਹੋ ਗਿਆ, ਨਹੀਂ ਤੇ ਛੇਤੀ ਸੋ ਜਾਂਦੇ ਹੁੰਦੇ।
ਤੇ ਸੈਟਰਡੇ ਔਫ ਹੁੰਦੈ ਹੈ ਤੁਹਾਡੇ ਬੱਚਿਆਂ ਦਾ?
ਨਹੀਂ, ਨਹੀਂ ਔਫ ਨਹੀਂ ਹੁੰਦਾ ਹੈ, ਔਹ ਨਾ ਪੇਟੀਐਮ ਛੋਟੇ ਬੱਚੇ ਲੋਗ ਦੀ ਪੇਟੀਐਮ ਹੈ। ਤੇ ਵੱਡੇ ਵਾਲੇ ਬੱਚਿਆਂ ਨੂੰ ਹਾਂ ਵੰਨ ਸੇ ਲੈਕੇ ਟੁਵੈਲ ਤੱਕ ਦੀ ਛੁੱਟੀ ਕਰਤੀ। ਔਰ ਨਰਸਰੀ ਸੇ ਲੇਕੇ, ਕੇ, ਜੀ, ਟੂ ਦਾ ਪੀ, ਟੀ, ਐਮ ਐ। ਇਸ ਤਰ੍ਹਾਂ, ਹਾਂ ਜਦੋਂ ਇਹਨਾਂ ਦਾ ਪੀਠ ਹੁੰਦਾ ਤੇ ਉਹਨਾ ਨੂੰ ਛੁੱਟੀ ਕਰ ਦਿੰਦੇ ਔਰ ਹੁੰਦਾ ਸੈਟਰਡੇ ਨੂੰ ਹੀ ਆ।
ਪੀਤੀ ਐਮ
ਸੈਟਰਡੇ ਨੂੰ ਹਾਂ, ਸੈਟਰਡੇ ਨੂੰ ਕਰਦੇ। ਤੇ ਫਿਰ, ਤਾਂ ਕਰਕੇ । ਉਹਨੂੰ ਕਹਿਣ ਤੱਕ ਤੇ ਸੁਲਾ ਦਿੰਦੇ ਹੁੰਦੇ ਬੱਚਿਆਂ ਨੂੰ, ਵੀ ਨਾਲੇ ਆਪ
ਹੂੰ ਤੇ ਤੁਹਾਡੀ ਕੁੜੀ ਕੌਣ ਸੀ ਕਲਾਸ 'ਚ ਐ?
ਇਹ ਫਾਈਵਸੀ
ਅੱਛਾ, ਫਿਫਥ ਚੇ,
ਹਾਂ ਤੇ ਗਈ ਐ ਹਮ। ਕਮਰੇ ਚ ਗਈ ਆ ਹੁਣੇ।
ਹੂੰ, ਹਾਂ।
ਓਹੀ ਫੇਰ, ਸੁੱਤੀ ਨੀ ਹਲੇ, ਨ‌ਈ ਤੇ ਸੋ ਜਾਂਦੀ ਹੁੰਦੀ ਏ। ਸਕੂਲ ਰਹਦਾ ਤੇ ਸਾਢੇ ਨੌ, ਸੋ ਜਾਂਦੀਏ।
ਔਰ ਵੈਸੇ ਤੇ ਬੱਚੇ ਸੁਣਦੇ ਈ ਨ‌ਈਂ ਐ, ਸਾਡੇ ਘਰ ਦੇ ਬੱਚੇ ਤੇ ਬਹੁਤ ਕਦਮ ਚੁੱਕਦੇ ਨੇ ਉਹ ਫਿਰ, ਚਾਹੇ ਸਕੂਲ ਹੋਏ, ਚਾਹੇ ਸਕੂਲ ਨਾ ਹੋਏ, ਉਹਨਾਂ ਨੇ ਇੱਕ ਵਜੇ ਤੋਂ ਪਹਿਲਾਂ ਨਹੀਂ ਸੌਣਾ।
ਅੱਛਾ ਨਹੀਂ, ਅਸੀਂ ਸ਼ੁਰੂ ਸੇ ਆਦਤ ਕੀਤੀ ਹੋਈ ਨਾ, ਇਹਦੀ ਸ਼ੁਰੂ ਸੇ ਆਦਤ ਕੀਤੀ। ਫਿਰ ਜਲਦੀ ਸੁਲਾ ਦਿੰਦੇ ਆਂ, ਬਸ ਫੇਰ ਸਕੂਲ ਸੇ ਮਤਲਬ ਜੈਸੇ ਸਾਢੇ ਸੱਤ ਵੱਜੇ ਸਕੂਲ ਜਾਣਾ ਨਾ, ਮੈਂ ਛੇ ਵੱਜੇ ਇਹਨੂੰ ਉਠਾ ਦਿੰਨੀ ਆਂ।
ਹਾਂ, ਉਹ ਵੀ ਐਵੇਂ ਉੱਠਦੇ ਨੇ, ਬੱਚੇ ਛੇ ਵਜੇ ਉੱਠਦੇ ਨੇ, ਸਾਡੇ ਬੱਚੇ ਤੇ ਬੜੇ ਖਰਾਬ ਨੇ, ਉਹ ਇੱਕ ਵਜੇ ਤੋਂ, ਪਹਿਲੇ ਨਹੀਂ ਸੌਂਦੇ ਆ।
ਹਮਮ, ਨਹੀਂ, ਅਸੀਂ ਲੋਕ ਇੰਨਾ ਲੇਟ ਜਾਗਣ ਈ ਨਹੀਂ ਦਿੰਦੇ ਕਦੀ।
ਹਮਮ।
ਉਹ ਹਾਂ, ਛੁੱਟੀ ਰਹਿੰਦੀ ਐ, ਤੇ ਜੈਸੇ ਕੱਲ ਛੁੱਟੀ ਆ, ਹੁਣ ਤੇ ਬਸ ਅਭੀ ਤੱਕ ਜਾਗ ਲਿਆ। ਪਰ ਮਤਲਬ ਗੱਲ ਕਰਦੀ ਆ, ਮਤਲਬ ਜਾਗ ਰਹੀ ਆ ਨਹੀਂ ਤੌ ਅਭੀ ਤੱਕ ਸੋ ਜਾਂਦੀ, ਮੈਂ ਵੀ।
ਅੱਛਾ,
ਅ, ਇਸ ਤਰ੍ਹਾਂ
ਨਹੀਂ। ਸਾਡੇ ਬੱਚੇ ਨਹੀਂ ਸੌਂਦੇ, ਉਹਦੇ ਨੇ ਮੇਰੇ ਭਰਾ ਦੇ ਬੱਚੇ ਨਾ।
ਹੂੰ-ਹੂੰ, ਮੈਂ ਵੀ ਪਹਿਲਾਂ ਹਾਂ, ਮੈਂ ਵੀ ਪਹਿਲੇ ਇਦਾਂ ਈ ਸਾਢੇ ਬਾਰਾਂ ਵਜੇ, ਇੱਕ ਵਜੇ, ਕਦੇ -ਕਦੇ ਦੋ ਵੱਜ ਜਾਂਦੇ ਹੁੰਦੇ ਸੀ। ਉਹ ਕੋਈ ਸੀਰੀਜ਼ ਹੈ ਤਾ ਬੈਠ ਕੇ ਉਹ ਦੇਖਦੇ ਰਹਿੰਦੇ। ਹੁਣ ਅੱਜ-ਕਲ੍ ਤੇ ਬਸ ਮੈਂ ਵੀ ਜਲਦੀ ਸੋ ਜਾਂਨੀ। ਦੱਸ, ਸਾਢੇ ਦਸ, ਦਸ ਸਾਢੇ ਦਸ ਤੱਕ ਮੈਂ ਤਾਂ ਸੋਹੀ ਜਾਣਦੀ ਆ ਗਿਆਰਾਂ ਤਾਂ ਬਹੁਤ ਮੁਸ਼ਕਿਲ ਨਾਲ ਹੀ ਵਜਦੇ ਕਦੀ ਕਦੀ, ਹਾਂ, ਪਤਾ ਨੀ ਅੱਜ-ਕੱਲ੍ਹ ਵੜੀ ਜਲਦੀ ਨੀਂਦ ਆ ਜਾਂਦੀ ਏ।
ਨਹੀਂ, ਸਹੀ ਹੈ ਨਾ। ਹੋਰ, ਫਿਰ ਅੱਛੀ ਗੱਲ ਹੈ, ਜਲਦੀ ਸੌਣਾ।
ਕਦੀ- ਕਦੀ ਤੇ ਮੇਰੇ ਨਾਲ ਐਸਾ ਹੁੰਦਾ ਹੈ ਕਿ ਮੈਂ ਮਤਲਬ ਅਗਰ ਜਿਵੇਂ ਇੱਕ ਵਜੇ ਬਾਰਾਂ ਇੱਕ ਵਜੇ ਤੱਕ ਮੈਂ ਨਹੀਂ ਸੋਈ ਨਾ ਤੇ ਫੇਰ ਮੈਨੂੰ ਪੂਰੀ ਰਾਤ ਨੀਂਦ ਹੀ ਨਹੀਂ ਆਂਦੀ
ਹੂੰ
ਫਿਰ ਤੇ ਪੂਰਾ- ਪੂਰਾ ਰਾ ਮਤਲਬ ਪੂਰੀ ਰਾਤ ਫੋਨ 'ਚ ਲੱਗੀ ਰਹਾਂਗੀ ਮੈਂ
ਹਾਂ
ਕਦੀ -ਕਦੀ ਕੋਈ ਮੂਵੀ ਤੇ ਔਫਿਸ ਮੈਨੂੰ ਮੁਸ਼ਕਿਲ ਹੁੰਦੀ ਹੈ ਔਫਿਸ ਤੇ ਜਾਣਾ ਪੈਂਦਾ।
ਹੂੰ
ਔਫਿਸ ਤੇ ਟੈਨੀ ਹੋਂ ਮੈਨੂੰ ਜਾਣਾ ਪਏਗਾ।
ਹੂੰ-ਹੂੰ
ਤੇ ਉੱਥੇ ਪਰੇਸ਼ਾਨੀ ਹੁੰਦੀ ਹੈ।
ਹੂੰ ਹੈ ਹੀ ਮੇਰੇ ਨਾਲ ਵੀ ਸਹੀ ਹੁੰਦਾ ਸੀ ਵੀ ਮੈਨੂੰ ਮਤਲਬ ਸੋ ਹੀ ਜਾਂਦੀ ਹੁੰਦੀ ਸੀ। ਕਦੀ- ਕਦੀ ਹੁੰਦਾ ਹੈ ਮੈਨੂੰ ਹੀ ਕਦੀ -ਕਦੀ ਨਾ ਪਤਾ ਨੀ ਇਸ ਤਰ੍ਹਾਂ ਦਾ ਕੋਈ ਟਾਈਮ ਹੁੰਦਾ ਆ ਕੀ ਹੈ ਪਤਾ ਨੀ ਕਿ ਮਤਲਬ ਉਸ ਦਿਨ ਨੂੰ ਨੀਂਦ ਨੀ ਲੱਗੇਗੀ। ਪੂਰਾ ਟਾਈਮ ਮਤਲਬ ਜਿਸ ਤਰ੍ਹਾਂ ਮੇਰੇ ਕੋਲ ਲੇਟੇ -ਲੇਟੇ ਨਿ ਨਿਕਲ ਜਾਂਦਾ ਵਾ ਕਿ- ਕਿ ਅਭੀ ਨੀਂਦ ਲੱਗੇਗੀ- ਅਭੀ ਨੀਂਦ ਲੱਗੇਗੀ ਪਰ ਨਹੀਂ ਇਸ ਤਰਾ ਪੂਰਾ ਰਾਤ ਭਰ ਨਿਕਲ ਜਾਂਦੀ ਸਹੀ ਮੇਰੀ ਇਸ ਤਰ੍ਹਾਂ ਔਰ ਸਵੇਰੇ ਤੇ ਫਿਰ ਬੋਲਦੀ ਕਹਿੰਦੀ ਮੈਂ ਸੁੱਤੀ ਨੀ ਮੈਂ ਸੁੱਤੀ ਨੀ ਇਹ ਫੇਰ ਬੋਲੋਗੀ ਮੈਂ ਬੋਲਿਆ ਸੀ ਨਾ ਸੋ ਮੈਂ ਕੀ ਕਰਾਂ ਨੀਂਦ ਨੀ ਆਈ ਮੈਨੂੰ
ਹਾਂ
ਹੁੰਦਾ ਵਾ ਕਦੀ -ਕਦੀ ਹਾਂ ਕਦੀ -ਕਦੀ ਹੁੰਦਾ ਵਾ ਹਾਂ ਬਹੁਤ ਮਤਲਬ ਰੇਅਰ ਹੀ ਹੁੰਦਾ ਵਾ ਲੇਕਿਨ ਹੁੰਦਾ ਵਾ ਹਾਂ।
ਮਤਲਬ ਐਸਾ ਹੁੰਦਾ ਹੈ ਕਿ ਹਾਂ ਮਤਲਬ ਕਿ ਨਾ ਤੁਹਾਨੂੰ ਨੀਂਦ ਨਹੀਂ ਆਏਗੀ ਔਰ ਫਿਰ ਤੁਹਾਨੂੰ ਸਵੇਰੇ ਤਿੰਨ ਚਾਰ ਵਜੇ ਜਾ ਮਤਲਬ ਚਾਰ ਪੰਜ ਵਜੇ ਨਾਲ ਨੀਂਦ ਆਏਗੀ। ਉਹ ਫਿਰ ਜਦੋਂ ਤੁਸੀਂ ਸੋ ਜਾਓਗੇ ਫਿਰ ਮੈਨੂੰ ਸਵੇਰੇ ਨੌ ਵਜੇ ਉੱਠਣਾ ਹੁੰਦਾ ਹੈ ਹਾਂ। ਮਤਲਬ ਮੇਰਾ ਐਸੇ ਮੈਂ ਜਿੰਨੇ ਮਰਜ਼ੀ ਵਜੇ ਸੋਵਾਂ ਚਾਹੇ ਮੈਂ ਦਸ ਵਜੇ ਸੋ ਸੋਵਾਂ ਚਾਹੇ ਮੈਂ ਗਿਆਰਾਂ ਵਜੇ ਸੋਵਾਂ ਮੈਂ ਸਾਢੇ ਅੱਠ ਨੌ ਵਜੇ ਤੱਕ ਮੈਂ ਉੱਠ ਜਾਵਾਂਗੀ।
ਹਾਂ ਮੇਰਾ ਵੀ ਇ ਤਰਾਂ ਹੀ ਆ ਮੈਂ ਸਾਢੇ ਛੇ ਸੱਤ ਵਜੇ ਤੱਕ ਉਠ ਈ ਜਾਂਦੀ ਹਾਂ। ਮਤਲਬ ਜਿਤਨਾ ਵੀ ਲੇਟ ਸੋ ਲੂੰ ਮੈਂ ਹਾਂ ਮੇਰੀ ਨੀਂਦ ਮਤਲਬ ਪੂਰੀ ਹੋ ਜਾਂਦੀ ਹੈ ਜਲਦੀ ਮਤਲਬ ਮੈਂ ਅਗਰ ਇੱਕ ਦੋ ਘੰਟੇ ਵੀ ਸੋ ਲਿਆ ਨਾ ਮੇਰੀ ਪੂਰੀ ਰਾਤ ਕਿ ਨੀਂਦ ਪੂਰੀ ਹੋ ਗਈ ਫਿਰ ਇਸ ਤਰ੍ਹਾਂ ਹੁੰਦਾ ਹੂੰ
ਸਹੀ ਹੈ ਮੇਰੇ ਨਾਲ ਮੇਰੇ ਨਾਲ ਨ ਫਿਰ ਮੈਂ ਪੂਰੀ ਪੂਰਾ ਮਤਲਬ ਪੂਰੀ ਰਾਤ ਮਤਲਬ ਪੂਰਾ ਦਿਨ ਔਫਿਸ 'ਚ ਮੈਂ ਐ ਵੀਂ ਕਹਾਂਗੀ ਮੈਨੂੰ ਨੀਂਦ ਆ ਰਹੀ ਹੈ- ਮੈਨੂੰ ਨੀਂਦ ਆ ਰਹੀ ਹੈ। ਕੌਫੀ ਪੀ- ਪੀ ਕੇ ਆਪਣਾ ਗੁਜ਼ਾਰਾ ਕਰਾਂਗੀ।
ਹਾਂ ਮੈਂ ਵੀ ਤੇ ਇਸ ਤਰ੍ਹਾਂ ਹੀ ਬਾਰ- ਬਾਰ ਇਹਨਾਂ ਨੂੰ ਬੋਲੂਗੀ ਸੋਨਾ ਬਾਰੇ ਸੋਨ ਵੀ ਨੀ ਦਊਗੇ ਨਾ ਮੈਨੂੰ ਇਸ ਤਰ੍ਹਾਂ ਕਰੂਗੇ ਇਹਨਾਂ ਦਾ ਸੌਣਦੇ ਨਾ ਮੈਨੂੰ ਨੀਂਦ ਆਈ ਜਾਣੀ ਮੈਂ ਬਾਰ ਬੋਲੀ ਜਾਣਾ ਮੈਂ ਰਾਤ ਪਾ ਸੋਈ ਨੀ ਮੈਨੂੰ ਸੌ ਲੈਣ ਦੋ ਰਾਤ ਬਾਰ ਸੋਈ ਨਹੀ ਅਰੇ ਰਾਤ ਨੂੰ ਸੋਨਾ ਰਹਿੰਦੇ ਅਭ ਰਹਿਣ ਦੇ ਅਭ ਕਿਆ ਸੋਏਗੀ ਅ ਰਹਿੰਦੇ ਏ। ਰਾਤ ਨੂੰ ਸੌਹੀਉ ਹੁਣ ਰਾਤ ਕੋ ਜਲਦੀ ਨੀਂਦ ਆ ਜਾਏਗੀ। ਇਹ ਤਾਂ ਬੋਲੂਗੇ ਬੱਚੇ ਲੋਗ ਰਹਿੰਦੇ ਤੇ ਫਿਰ ਹੋਰ ਕਿੱਥੇ ਸੋਹਣਾ ਹੁੰਦਾ। ਬਹੁਤ ਹਾਂ ਬੰਦ ਕਰ ਕੇ ਸੋਇਆ ਕਰ ਨਾ ਸੋਣੇ ਨੇ ਦਿੰਦੇ ਬੱਚੇ ਔਰ ਪਹਿਲਾਂ ਮੈਂ ਕਦੇ ਇਸ ਤਰ੍ਹਾਂ ਖਾਧੀ ਹੁੰਦੀ ਇੱਕ ਕੋਈ ਨਾ ਸਟੀਮ ਹੇਲ, ਸਭ ਵੇਲ, ਮਤਲਬ ਯੇ ਸਕੂਲ ਸੇ ਲੇਗੇ ਬੱਚੇ ਕੋ। ਔਰ ਮੈਂ ਕਿਹਾ, ਚੱਲ ਕੰਮ ਹੋਗਿਆ ਵਾ, ਤੇ ਮੈਂ ਕਿਨਾ ਟਾਈਮ? ਸਾਢੇ-ਨੌ ਹੋ ਰਹੇ ਸੀ, ਤੇ ਸਾਡੇ-ਨੌ ਵਜੇ 'ਮੈਂ ਕਿਆ ਚਲ ਥੋੜਾ ਬਹੁਤ ਸੋ ਲੈਂਦੀ ਆਂ। ਹਾਂ, ਤੋਂ ਯੇ ਭੀ ਨਹੀਂ ਥੀ ਘਰੇ, ਯੇ ਭੀ ਔਫਿਸ ਚਲੇ ਗਏ, ਔਰ, ਮੈਂ ਕੀ ਕਿੱਤਾ, ਮੈਂ ਪੂਰਾ ਲਾਈਟ ਇਟ ਬੰਦ ਕਰਕੇ, ਆਪਣਾ ਕੰਬਲ ਲੇਕੇ ਤੇ ਸੋ ਗਈ। ਔਰ ਸੋ ਗਈ ਤੇ, ਮੈਨੂੰ ਇਸ ਤਰ੍ਹਾਂ ਲੱਗਣ ਡੈ ਕੀ ਮਤਲਬ ਨਾ, ਕੋਈ ਮਤਲਬ ਮੇਰੇ, ਉੱਤੇ ਚੜਕੇ ਬੈਠਗਿਆ, ਔਰ ਮੈਂ ਨਾ ਹਿਲ ਪਾ ਰਹੀ ਆ, ਨਾ ਕੁਛ ਇੱਕ ਦਮ ਸੇ, ਹੱਕ, ਬਕਾਕੇ ਉੱਠੀ ਮੈਂ, ਇਕਦਮ ਸੇ ਲਾਈਟ ਚਾਲੂ ਕੀਤੀ ਭੱਜਕੇ। ਔਰ ਇਸ ਤਰਾ ਲੱਗਿਆ, ਕੋਈ ਸੀ ਰੂਮ'ਚੇ, ਔਰ ਮੀੰਨ
ਅੱਛਾ, ਉਹ ਨਾ ਕਦੀ-ਕਦੀ ਐਸਾ ਹੁੰਦਾ ਹੈ, ਉਹ ਨਾ ਸਾਨੂੰ ਸਲੀਪ ਪੈਰਾਲਿਸਿਸ ਹੁੰਦਾ ਹੈ। ਕਦੀ-ਕਦੀ ਨਾ ਐਸਾ ਹੁੰਦਾ ਕਿ ਸਾਨੂੰ, ਮਤਲਬ ਤੁਹਾਡੀ ਬੌੜੀ ਤੁਸੀਂ ਜੋ ਸਪਨੇ'ਚ ਦੇਖ ਰਹੇ ਹੋ ਨਾ, ਹਾਂ। ਜੋ ਤੁਸੀਂ ਸਪਨੇ'ਚ ਦੇਖ ਰਹੇ ਹੋ, ਤੁਹਾਡੀ, ਉਹ ਤੁਹਾਨੂੰ ਰੀਅਲ ਲਾਈਫ'ਚ ਆ ਜਾਂਦਾ ਹੈ ਕਿ, ਹਾਂ ਬਈ ਐਸਾ ਹੋ ਰਿਹਾ ਔਰ ਤੁਹਾਡੀ ਬੌੜੀ, ਤੁਸੀਂ ਉੱਠਣਾ ਚਾਹ ਰਹੇ ਹੋ, ਪਰ ਤੁਹਾਡੀ ਬੌੜੀ ਉੱਠ ਨਹੀਂ ਪਾ ਰਹੀ ਹੈ।
ਬੋਲਣਾ ਚਾਹਰੇ, ਤੋਂ ਬੋਲ ਵੀ ਨਹੀਂ ਸਕਦੇ।
ਹਾਂ, ਐਵੀ ਹੁੰਦਾ ਹੈ, ਹਿਲ ਵੀ ਨਹੀਂ ਸਕਦੇ, ਕਦੀ-ਕਦੀ ਐਸਾ ਹੁੰਦਾ ਏ ਉਹਨੂੰ ਸਲੀਪ ਪੈਰਿਲਿਸੀਸ ਬੋਲਦੇ ਨੇ ਔਰ ਉਹ, ਉਹ ਸਬ ਨਾਲ ਹੀ ਹੁੰਦਾ ਏ। ਮੈਂ ਵੀ ਇੱਕ ਵਾਰ ਥੋੜਾ ਪੜ੍ਹਿਆ ਸੀ ਇਹਦੇ ਬਾਰੇ, ਕਿਉਂਕਿ ਇੱਕ-ਦੋ ਬਰ ਮੇਰੇ ਨਾਲ ਵੀ ਐਸਾ ਹੋਇਆ ਨਾ। ਬਹੁਤ ਰਿਅਰ, ਬਹੁਤ ਘੱਟ ਹੁੰਦਾ ਏ, ਬਟ ਓਹ ਸਲੀਪ ਪੈਰਾਲਿਸੀਸ ਹੁੰਦਾ ਏ। ਔਰ, ਅੰਦਰ ਐਸਾ ਹੁੰਦਾ, ਤੁਹਾਡੀ ਬੋਡੀ ਹਿੱਲ ਵੀ ਨਹੀਂ ਪਾ ਰਹੀ, ਔਰ ਤੁਹਾਨੂੰ ਡਰ ਲੱਗ ਰਿਹਾ ਤੁਸੀਂ ਜਗਾ ਰਹੇ ਹੋ, ਕਿਸੇ ਨੂੰ। ਜਗਾ ਵੀ ਨਹੀਂ ਪਾ ਰਹੇ ਹੋ, ਹਾਂ, ਬੁਲਾ ਵੀ ਨਹੀਂ ਪਾ ਰਹੇ ਹੋ।
ਹਾਂ।
ਹਾਂ, ਉਹ ਕਦੀ-ਕਦੀ ਐਸਾ ਹੁੰਦਾ ਏ। ਹਾਂ, ਫਿਰ ਅਚਾਨਕ ਨਾਲ ਜ ਤੁਹਾਡੀ ਅੱਖ ਖੁੱਲਦੀ ਏ, ਫੇਰ ਤੁਸੀਂ ਉੱਠਦੇ ਓਂ। ਫਸਰ ਤੁਸੀਂ ਕਹਿੰਦੇ ਹੋ ਕਿ ਮੈਂ ਤੇ ਕਿੰਨਾ ਉਠਾ ਰਹੀ ਤੇ, ਮੈਂ ਉਠਾਈ ਨੀ ਪਾਈ।
ਹਾਂ, ਇਸ ਤਰ੍ਹਾਂ ਹੀ ਹੁੰਦਾ ਏ, ਕੀ ਮੈਂ ਆਪਣੀ ਅੱਖ ਖੋਲਦੀ ਆਂ, ਖੁੱਲ ਨੀ ਪਾ ਰਹੀ ਆ ਸਾਂਸ ਲੇ, ਸਾਂਸ ਨਹੀਂ ਲੇ ਪਾ ਰਹੀ, ਇਸ ਤਰਾ ਹੁੰਦਾ ਵਾ ਕਈ ਵਾਰ, ਇਕਦਮ।
''ਮੈਂ'
ਹੂੰ, ਔਰ ਉਹਦੇ ਬਾਅਦ ਮੈਂਨੂੰ ਡਰ ਹੀ ਲੱਗਣ ਲੱਗ ਗਿਆ ਸੀ, ਦੁਪਹਿਰੇ ਸੋਣ ਵਾਸਤੇ। ਹੇਹੇਂਹੇਂ 'ਮੇਰਾ ਫਿਰ ਇਸ ਤਰ੍ਹਾਂ ਹੋਂਦੈ, ਕਿ ਅਗਰ ਫਿਰ ਸੇ ਨਾ ਹੋ ਜਾਏ, ''ਮੈਂ ਕਰੂੰਗੀ ਕੀ। ਹਾਂ, ਰਾਤ ਨੂੰ, ਨਹੀਂ, ਮੇਰਾ ਦਿਨੇ ਹੀ ਹੋਇਆ ਸੀ ਉਦੋਂ, ਰਾਤ ਨੂੰ ਵੀ ਹੋਇਆ, ਪਰ ਦਿਨੇ ਬਸ ਫਿਰ ਰਾਤੀ ਵੀ ਹੋਇਆ।
ਹੂੰ, ਦੁਪਹਿਰੇ ਕਈ ਵਾਰ ਅਗਰ ਸੋਈਏ ਨਾ, ਤੇ ਐਸਾ ਲੱਗਦਾ ਕਿ ਜਿਵੇਂ ਮੰਨਲੋ, ਅਸੀਂ ਸੋਂ ਰਹੇਂ ਆਂ ਔਰ ਸੋਂਦੇ-ਸੋਂਦੇ ਨਾ ਗੱਡੀ'ਚ ਜਿਵੇਂ ਹੁੰਦਾ ਨਾ, ਬੜਾ ਸਾਰਾ ਜਿਵੇਂ ਕੁ ਨੀਚੇ ਕੁੱਛ ਬੜਾ ਸਾਰਾ ਓ ਵੈ, ਅ ਖਾਈ ਟਾਈਪ
ਖਾਈ ਹਾਂ-ਹਾਂ, ਗਿਰੀ ਜਾ ਰਹੇ, ਗਿਰੀ ਜਾ ਰਹੇ, ਹਨਾ। ਯਹੀ ਮੈਂਨੂੰ ਹੋਇਆ। ਹਾਂ, ਮੈਂਨੂੰ ਵੀ ਇਸ ਤਰ੍ਹਾਂ ਹੋਇਆ ਈ। ਮੈਂਨੂੰ ਵਿਆਹ ਤੋਂ ਪਹਿਲਾਂ ਇਸ ਤਰ੍ਹਾਂ ਜ਼ਿਆਦਾ ਹੁੰਦਾ ਸੀ, ਮੈਂਨੂੰ ਇਸ ਤਰ੍ਹਾਂ ਲੱਗਦਾ ਕੀ, ਮੈਂ ਆਪਣੀ ਛੱਤ ਤੇ ਖੜੀ ਆਂ, ਮਤਲਬ ਜਿਂਵੇ ਮੈਂ ਟਾਟਾ ਲਖਾ ਸੀ ਉੱਥੇ ਖੜੀ ਆਂ, ਔਰ ਮੈਂ ਗਿਰਨ ਡੀ ਆ, ਮਤਲਬ ਗਿਰੀ ਜਾ ਰਹੀ ਆ, ਗਿਰੀ ਜਾ ਰਹੀ, ਜ਼ਮੀਨ ਹੀ ਨੀ ਆ ਰਹੀ ਹੈ। ਨੀਚੇ ਈ ਗੀਰਤੇ ਜਾ ਰਹੀ ਇਕਦਮ
ਅਚਾਨਕ ਤੋਂ ਐਸਾ ਲੱਗਦਾ ਕਿ, ਅਸੀਂ ਗਿਰ ਗਏ ਨੀਚੇ, ਜਿਵੇਂ ਬੇਡ ਤੋਂ ਨੀਚੇ ਗਿਰ ਗਏ।
ਹਾਂ, ਉਹ ਝਟਕਾ ਜਿਹਾ ਲੱਗਦਾ ਵਾ ਨਾ, ਇੱਕਦਮ ਅਸੀ ਝਟਕੇ'ਚ ਉਠ ਜਾਂਨੇ ਆ। ਹਾਂ, ਉਹ ਤੇ ਹੁੰਦਾ ਹੈ, ਹਾਂ, ਉਹ ਈ ਹੁੰਦਾ ਹੈ ਮੈਨੂੰ। ਬਸ ਆਹੀ ਸੀਗਾ ਟੌ ਹਾਂ-ਹਾਂ-ਹਾਂ, ਅਹਹ, ਹੁੰਦਾ ਹੈ ਨਾ।
ਹੂੰ ਹ
ਮੂ ਤੇ ਸੱਪਨੇ ਵਗ਼ੈਰਾ ਤੇ ਮੈਂਨੂੰ ਬਹੁਤ ਸਾਰੇ ਆਉਂਦੇ ਨੇ ਤੈ ਇੱਕ ਦਿਨ ਚ ਮੈਂ ਕਦੀ-ਕਦੀ ਦੋ-ਤਿੰਨ ਸਪਨੇ ਵੀ ਵੇਖ ਲੈਂਣੀ ਆਂ। ' ਹੋਰ ਕੀ- ਇੱਕ, ਹਾਂ। ਇੱਕ-ਇੱਕ ਦਿਨ ਤੇ ਕਈ ਵਰੀ ਕੋਈ ਦੂਸਰਾ ਸਪਨਾ ਵੇਖੂੰਗੀ। ਕਈ ਵਰੀ ਫਿਰ ਉਹਦੇ ਬਾਅਦ ਫਿਰ ਉੱਠ ਕੇ ਸੌਊਗੀ, ਫਿਰ ਦੂਸਰਾ ਸਪਨਾ ਆ ਜੇਗਾ। ਔਰ ਕਈ ਵਾਰੀ ਸਪਨੇ ਚ ਸਪਨਾ ਵੇਖੀ ਜਾਵਾਂਗੀ। ਐ ਤਰ੍ਹਾਂ ਹੋਕੂ ਮੈਂ ਅੱਜ ਮੰਮੀ ਨੂੰ ਦ ਮੰਮੀ ਬੋਲੇਗੀ ਕਿ ਤੇਰਾ ਜ਼ਿਆਦਾ ਹੀ ਦਿਮਾਗ ਐਕਟਿਵ ਹੈ ਲੱਗਦਾ ਇਹਨੇ-ਇਹਨੇ ਸ
ਹਾਂ, ਐਸਾ ਹੀ ਹੁੰਦਾ ਐ।
ਹਾਂ, ਪਰ ਕਈ ਲੋਕ ਬੋਲਦੇ ਸਾਨੂੰ ਸਪਨਾ ਹੀ ਨਹੀਂ ਆਇਆ। ਸਾਨੂੰ ਸਪਨਾ ਹੀ ਨੀ ਆਉਂਦਾ।
ਹਾਂ। ਪਤਾ ਨੀ ਕੈਸੇੇ-ਕੈਸੇ ਲੋਕ ਹੁੰਦੇ ਨੇ, ਇਮੈਜੀਨੇਸ਼ਨ ਨੀ ਉਹਨਾਂ ਦੀਆਂ।
ਆ, ਮੈਂਨੂੰ ਤੇ ਇੰਨੇ ਸਪਨੇ ਆਉਂਦੇ '
ਹੂੰ ਮਮ
ਮਜ਼ਾ ਵੀ ਆਉਂਦਾ। ਇਹ ਲੱਗਦਾ ਅੱਜ ਕੋਣ ਸਾ ਸਪਨਾ ਆਏਗਾ ਪਤਾ ਨੀ।
'ਹਾਂ ਐਸਾ ਹੀ ਹੁੰਦਾ ਫਿਰ ਪੁਲ ਵੀ ਜਾਂਦੇ‌ ਕਿਹੜਾ ਸੁਪਨਾ ਦੇਖਿਆ ਸੀ ਪੁਲ ਗਈ ਮੈਂ ਤੇ ਹਾਂ ਓਹੀ।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
ਚੱਲੋ ਫਿਰ ਸੋਂਵੋ ਤੁਸੀਂ ਹੁਣ। ਸਪਨੇ ਦੇਖੋ।
ਦੇਖਦੇ, ਅੱਜ ਕਿਹੜਾ ਸਪਨਾ ਆਂਦਾ ਵੈ
ਹਾਂ। ਫਿਰ ਕੱਲ ਦੱਸਣਾ ਮੈਂਨੂੰ, ਕੀ ਅੱਜ ਏ ਵਾਲਾ ਸਪ ਨਾ ਆਇਆ ਸੀ। ਚਲੋਂ ਬਾਏ।